ਹੈਲੋ ਹੈਲੋ।
ਹੈਲੋ।
ਹੈਲੋ ਸਸ ਸ਼੍ਰੀ ਕਾਲ।
ਸਸ ਸ੍ਰੀ ਕਾਲ ਜੀ। ਹਾਂਜੀ ਸਭ ਵਦੀਆ ਤੁਸੀਂ ਸੁਨਾਓ।
ਬਸ ਸਭ ਬੋਤ ਵਦੀਆ। ਹੋਰ ਬਸ ਬੈਠੇ ਸੀ, ਬਸ ਬੈਠੇ ਸੀ ਮੈਂ ਕੇਆ ਫੋਨ ਕਰੀਏ। ਦੇਖੀਏ, ਹਾਂਜੀ ਹਾਂਜੀ, ਹਾਂ ਹੋਰ ਖਾਨਾ
ਹੋਰ ਸੁਨਾਓ ਨਈ ਹਜੇ ਤਾਂ ਨਈ ਹੁਨੇ ਬਨਾ ਕੇ ਫ੍ਰੀ ਹੋਏ ਆਂ।
ਕਿ ਬਨਾ, ਅੱਜ
ਅੱਜ ਅਸੀਂ ਦਾਲ ਬਨਾਈ, ਦਾਲ-ਦਾਲ। ਅਸੀ ਅੱਜ ਮੂੰਗੀ ਧੋਤੀ ਦਾਲ ਬਨਾਈ ਏ ਮੂੰਗਾ ਦੀ, ਸੁੱਕੀ।
ਅੱਛਾ ਮੂੰਗੀ ਧੋਤੀ ਦਾਲ, ਅੱਛਾ ਸੁੱਕੀ ਦਾਲ ਬਨਾਂਦੇ ਓ, ਓ ਕਿੱਦਾਂ ਬਨਾਂਦੇ ਓ?
ਹਾਂਜੀ ਪੈਲੇ ਓਨੂੰ ਪਾਨੀ ਸੇ ਕੇ ਰੱਖ ਦੇਨੇ ਆਂ ਗਰਮ ਪਾਨੀ 'ਚ। ਗਰਮ ਪਾਨੀ ਸੀ ਓਨੂੰ ਮਤਲਬ ਕਿ ਇੱਕ ਉਬਾਲਾ ਦਵਾ ਲੈਂਨੇ ਆਂ। ਮਤਲਬ ਕਿ ਇੱਕ ਦੋ ਘੰਟੇ ਐਵੇਂ ਪਾਨੀ 'ਚ ਸੇ ਕੇ ਰੱਖ ਦੇਨੇ ਆ। ਜਦੋਂ ਬਣਾਣੀ ਹੁੰਦੀ ਏ ਤੋਂ ਫੇਰ ਜਲਦੀ ਗਲ ਜਾਂਦੀ ਏ ਮਤਲਬ ਕਿ ਓ ਫਿਰ ਵਿੱਚ ਕੱਚੀ ਰੈ ਜਾਂਦੀ ਏ ਨਾ।
ਹਾਂਜੀ।
ਹਾਂਜੀ ਹੋਰ ਸੁਨਾਓ ਤੁਸੀਂ ਕੀ ਕਰ ਰੇ ਓ? ਤੁਸੀਂ ਖਾਨਾ ਖਾ ਲਿਆ?
ਤੇ ਹਾਂਜੀ ਬਸ ਅਸੀਂ ਤੇ ਲੇਟੇ ਆਂ ਅਸੀਂ ਤੇ ਲੇਟੇ ਆਂ, ਅਸੀਂ ਚਾਵਲ ਬਨਾਏ ਨੇ।
ਅੱਛਾ ਮਤਲਬ ਕਿ ਟੈਮ ਨਾਲ ਖਾ ਪੀ ਕੇ ਫ੍ਰੀ ਹੋ ਜਾਂਦੇ ਓ ਹਨਾ।
ਹਾਂਜੀ ਅਸੀਂ ਤੇ ਚਾਹੇ ਅੱਠ ਵਜੇ ਬਨ ਜੇ, ਅੱਠ ਵਜੇ ਖਾ ਲੈਂਨੇ ਜਲਦੀ ਖਾ ਲੈਂਨੇ ਅਸੀਂ।
ਸਈ ਏ ਬੋਤ ਅੱਛੇ ਟਾਈਮਿੰਗ ਹੈਗੇ ਤੁਆਡੀ ਤਾਂ।
ਹੂੰ, ਮੌਸਮ ਵੀ ਬੋਤ ਅੱਛਾ ਹੋਏਆ ਦਾ ਸੀ ਨਾ ਅੱਜ। ਬੜ ਪਯਾਰਾ ਮੌਸਮ ਹੋਏਦਾ ਅੱਜ। ਬੜਾ ਸੁਹਾਵਨਾ ਮੌਸਮ ਹੋਇਆ ਦਾ, ਗਰਮੀ ਬੋਤ ਸੀ ਹੁਨ ਅੱਜ ਰਾਹਤ ਮਿਲੀ ਏ ਥੋੜ੍ਹੀ ਗਰਮੀ ਤੋਂ।
ਹਾਂਜੀ ਸਾਡੇ ਏਧਰ ਵੀ ਬਾਰਿਸ਼ ਆਈ ਆਏ ਪਈ ਸੀ ਥੋੜ੍ਹੀ ਦੇਰ ਈ ਪੰਜ-ਦਸ ਮਿੰਟ ਫੇਰ ਇਨੀ ਹੁਮਸ ਹੋ ਗੀ ਸੀ। ਹੁਨ ਥੋੜੀ ਹਵਾ ਚੱਲ ਰੀ ਉੱਪਰ ਮਤਲਬ ਕਿ ਨੀਚੇ ਤੋਂ ਓਵੇਂ ਹੁਮਸ ਹੋਈ ਦੀ ਏ।
ਹੂੰ, ਨਈ ਏਥੇ ਤੇ ਮੌਸਮ ਬੋਤ ਅ ਅੱਛਾ ਹੋਏ ਦਾ ਐ, ਅਸੀਂ ਅਪਨੇ ਵੇੜੇ 'ਚ ਈ ਬੈਠੇ, ਵੇੜੇ 'ਚ ਈ ਬੈਠੇ ਦੇ ਨਾ ਸਾਡਾ ਵੇੜਾ
ਅੱਛਾ।
ਸ਼ਮਾਨ ਥੱਲੇ ਸੀ ਬਸ ਲੇਟੇ ਹੋਏ ਆਂ ਅਸੀ ਵੀ, ਮੈਂ ਕੇਆ ਚਲੋ ਫੋਨ ਕਰਾ ਸੀ
ਹਾਂਜੀ-ਹਾਂਜੀ, ਅੱਛਾ ਕੀਤਾ ਤੁਸੀਂ ਯਾਦ ਕੀਤਾ, ਹੋਰ ਸਭ ਵਦੀਆ।
ਅੱਛਾ-ਅੱਛਾ। ਬਸ ਬੈਠੇ ਦੇ ਫੋਨ ਕਰਕੇ ਵੇਖ਼ਿਏ ਹੋਰ ਪੌਦੇ ਪਾਦੇ ਕੋਈ ਪੌਦੇ ਵੀ ਰੱਖਦੇ ਓ ਕਿ ਨਈ ਘਰ 'ਚ?
ਹਾਂਜੀ ਹਾਂ, ਲਗਾਯਾ ਦਾ ਐ ਮਨੀ ਪਲਾਂਟ।
ਦਸ ਮਨੀ ਪਲਾਂਟ ਅਸੀਂ ਵੀ ਲਗਾਏ ਦੇ, ਸਾਡੇ ਫੁੱਲ ਖਿਲਦੇ ਨੇ।
ਹਾਂ, ਅੱਛਾ-ਅੱਛਾ।
ਪੌਦੇ ਲਗਾਂਦੇ ਰਿਹਾ ਕਰੋ, ਸਾਡੇ ਤੇ ਬੜੇ ਅੱਛੇ ਲੱਗੇਦੇ ਨ। ਅੱਛਾ-ਅੱਛਾ।
ਹਾਂਜੀ, ਮਤਲਬ ਕਿ ਇੱਧਰ ਬਾਹਰ ਮਹੱਲੇ'ਚ ਲੱਗੇਦੇ ਨੇ, ਮਤਲਬ ਕਿ ਕਲੋਨੀ ਤੇ, ਐਧਰ ਖੇਤੀਬਾੜੀ ਹੈਗੀ ਨਾ, ਇਧਰ ਮਤਲਬ ਕਿ, ਬਹੁਤ ਜ਼ਿਆਦਾ ਹਰਿਆਲੀ ਹੈਗੀ ਏ।
ਹੂੰ-ਹੂੰ, ਸਾਡੇ ਤੇ ਉਹਦੇ ਲੱਗੇਦੇ ਨੇ ਯਾਸਮੀਨ ਦੇ, ਬੜੇ ਅੱਛੇ ਯਾਸ ਸ ਦਾ ਬਹੁਤ ਪੇੜ ਲੱਗਾ ਰਿਹਾ ਅਸਮੀ ਦਾ, ਹੁਣ ਛੋਟੇ-ਛੋਟੇ ਅਸੀਂ ਬੀਜ ਪਾਏ ਸੀ ਚ ਨਵੀਆਂ ਵੇਲਾਂ ਨਿਕਲੀਆਂ ਨੇ।
ਅੱਛਾ, ਚਲੋ ਅੱਛਾ।
ਬਰਸਾਤ ਨਾਲ ਥੋੜਾ ਬਰਸਾਤ ਦੇ ਲੀਏ ਪਾਣੀ ਮਿਲਿਆ ਨਾ, ਥੋੜਾ ਜਿਹਾ ਪੌ ਸਾਡੇ ਤੇ, ਮੁਰਝਾਏ ਗਏ ਸੀ ਪਾਣੀ ਤੋਂ ਬਿਨਾ, ਬਾਰਿਸ਼ ਮਤਲਬ, ਟੁਟੀਆਂ ਵਾਲਾ ਪਾਨੀ ਕਿੰਨਾ ਵੀ ਪਾਲੋ, ਜਿਹੜਾ ਬਰਸਾਤ ਦਾ ਪਾਣੀ ਹੁੰਦਾ ਨਾ ਉਹ ਪੌਦਿਆਂ ਨੂੰ ਵਧਾਉਣ 'ਚ ਮਦਦ ਕਰਦਾ ਏ। ਪੌਦੇ ਬਰਸਾਤ ਤੇ ਪਾਣੀ ਨਾਲ ਈ ਵੱਧਦੇ ਨੇ। ਨਵੇਂ ਬੀਜ ਪਾਂਨੇ ਤੇ ਉਹਦੀਆਂ ਕੋਪਲਾਂ ਵੀ, ਬਰਸਾਤ ਦੇ ਪਾਣੀ ਨਾਲ ਖੁੱਲਦੀਆਂ ਨੇ।
ਹਾਂਜੀ-ਹਾਂਜੀ, ਇਹ ਤਾਂ ਹੈਈ ਬਟ ਇਹਨਾਂ ਦੀ ਕੇਅਰ ਬਹੁਤ ਕਰਨੀ ਪੈਂਦੀ ਏ। ਪੌਦਿਆਂ ਦੀ, ਪੇੜ ਪੌਦਿਆਂ ਦੀ ਲਗਾਓ ਨਾ।
ਮੈਨੂੰ ਬੜਾ ਸ਼ੌਕ ਏ। ਸ਼ੌਂਕ ਏ, ਪੇੜ-ਪੌਦੇ ਲਗਾਣ ਦਾ, ਪਿਛਲੇ ਸਾਲ ਵੀ ਅਸੀਂ ਇੱਕ ਕਰੇਲੇ ਦੀ ਲਗਾਏ ਸੀ ਬੜੇ ਕਰੇਲੇ ਆਏ। ਸਾਡੇ, ਕਰੇਲੇ-ਤੋਰੀਆਂ ਬਹੁਤ ਆਏ। ਹੁਣ ਵੀ ਲਾਈ ਆ ਵੇਲੇ, ਦੇਖੋ ਹੁਣ ਕੀ ਆਂਦੇ।
ਹਾਂ, ਸਾਡੇ ਮਤਲਬ ਕਿ ਉੱਧਰ ਵੀ ਲਗਾਏਦੇ ਨੇ ਸਾਡੀ, ਹਾਂਜੀ।
ਵੀ ਜਿਸ ਤਰ੍ਹਾਂ ਬਰਸਾਤ ਹੋਈ ਏ, ਸਬਜ਼ੀ-ਸਬੀ, ਟਮਾਟਰ ਚੱਲ ਗਿਆ ਨਾ, ਤੇ
ਹਾਂਜੀ, ਹਾਂਜੀ ਸਹੀ ਏ। ਬਰਸਾਤ ਦਾ ਪਾਣੀ ਵੀ ਲੱਗਣਾ ਬਹੁਤ ਜ਼ਰੂਰੀ ਹੁੰਦਾ, ਪੇੜ ਪੌਦਿਆਂ ਨੂੰ।
ਹੂੰ, ਉਹਦੇਨ ਪੌਦੇ ਬਹੁਤ ਮਤਲਬ ਕਿ
ਗਰੋਥ ਹੁੰਦੀ ਹੈ ਨਾ ਉਹਨਾਂ ਦੀ, ਮਤਲਬ ਕਿ ਬਾਰਿਸ਼ ਦੇ ਪਾਣੀ ਨਾਲ। ਹਾਂਜੀ, ਸਾਡੇ ਇੱਧਰ ਵੀ ਮਤਲਬ ਕਿ ਖੇਤੀਬਾੜੀ ਬਹੁਤ ਹੈਗੇ ਨਾ ਇਧਰ ਵੀ, ਮਤਲਬ ਕੀ ਸਬਜ਼ੀ, ਸੁ ਹਾਂਜੀ।
ਹਾਂ-ਹਾਂ, ਸਬਜ਼ੀਆਂ ਮੈਂ ਕਿਹਾ ਤੁਸੀ ਵੀ ਲਾਇਆ ਕਰੋ, ਥੋੜ-ਥੋੜੇ ਪੇੜ-ਪੌਦੇ ਨਾ ਘਰ'ਚ ਪਤਾ ਇਸ ਤਰ੍ਹਾਂ ਘਰੇ ਕਰੋ ਜਿਸਰ੍ਹਾਂ ਕੋਈ ਡੋਂਗਾ ਖਰਾਬ ਹੋਗਿਆ, ਉਹਦੇ'ਚ ਮਿੱਟੀ ਪਾਈ, ਤੇ ਧਨੀਆ ਪਾਦੋ ਜਿਹੜਾ ਸੁੱਕਾ ਤਾਂ ਧਨੀਆ ਨੀ ਹੁੰਦਾ ਸਬਜ਼ੀ ਵਾਲਾ, ਉਹ ਧਨੀਆ ਪਾਦੋ ਹਰਾ ਧਨੀਆ ਨਿਕਲ ਆਏਗਾ। ਜਿਸ ਤਰ੍ਹਾਂ ਪੁਦੀਨਾ ਹੋਗਿਆ, ਪੁਦੀਨੇ ਹਾਂ, ਪੁਦੀਨੇ ਦੀ ਡੰਡੀਆਂ ਲਗਾਦੋ ਨਾ। ਤੇ ਉਤਾਰਕੇ ਡੰਡੀਆਂ ਸੁੱਟਨੇ ਆਂ ਨਾ ਅਸੀਂ, ਡੰਡੀਆਂ ਲਗਾਦੋ ਤੁਸੀਂ ਡੰਡੀਆਂ ਤੇ ਫੇਰ ਨਵੇਂ ਨਵੇਂ ਪੱਤੇ ਫੇਰ ਆ ਜਾਂਦੇ ਨੇ ਡੰਡੀਆਂ ਤੇ।
ਅੱਛਾ, ਬਟ ਆਪਾਂ ਕਦੇ ਕੀਤਾ ਨੀ ਹੁਣ ਟ੍ਰਾਈ ਕਰਾਂਗੇ।
ਹਾਂ, ਨਹੀਂ-ਨਹੀਂ ਪੁਦੀਨੇ ਦੀ ਡੰਡੀਆਂ ਲਗਾਦੋ, ਮੈਂ ਵੀ ਲਗਾ ਦੇਂਨੀ ਆ ਡੰਡੀਆਂ, ਉਤੇ ਫੇਰ ਨਵੇਂ ਪੱਤੇ ਆ ਜਾਂਦੇ ਨੇ।
ਅੱ
ਫੈਲ ਵੀ ਜਾਂਦਾ ਏ, ਹੂੰ ਕਈ ਚੀਜ਼ਾਂ ਐਸੀਆਂ ਨੇ ਜੋ ਡੰਡੀ ਨਾਲ ਲੱਗਦੀਆਂ ਨੇ। ਧਨੀਏ ਦੇ ਬੀਜ ਪਾਣੇ ਪੈਂਦੇ ਨੇ।
ਅੱਛਾ। ਬਟ ਆਪਾਂ ਕਦੇ ਐਵੇਂ, ਮਤਲਬ ਕਿ ਕਿਤਾ ਨੀ ਨਾ ਹੁਣ, ਕਰਾਂਗੇ ਟ੍ਰਾਏ ਜ਼ਰੂਰ।
ਹਾਂਜੀ
ਹਾਂਜੀ ਹਾਂਜੀ ਜੀ
ਬਹੁਤ ਅੱਛਾ ਲੱਗਦਾ ਹਰਾ ਹਰਾ ਬਹਿਣ ਤੇ ਵੀ ਦਿਲ ਕਰਦਾ ਹੈ ਕਿ ਕੋਲ ਕੁਰਸੀ ਡ ਕਿ ਅਸੀਂ ਹਰਿਆਲੀ ਹੋਏ ਤੇ ਹਰਿਆਲੀ ਨੂੰ ਬੜੀ ਸ਼ਾਂਤੀ ਜਿਹੀ ਮਿਲਦੀ ਏ ਅੱਜ ਤੇ ਮੌਸਮ ਇੰਨਾ ਅੱਛਾ ਹੋਇਆ ਦਾ ਤੇ ਬਾਰ ਅਸੀਂ ਵੀ ਲਗਾਏ
ਹੂੰ
ਤੇ ਪੌਦੇ ਪੂਦੇ ਮੈਨੂੰ ਬੜਾ ਸ਼ੌਂਕ ਏ ਪੌਦੇ ਪੌਦੇ ਲਗਾਉਣ ਦਾ ਫੁੱਲਾਂ ਵਾਲੇ
ਹਾਂ ਕਈਆਂ ਨੂੰ ਸ਼ੌਕ ਹੁੰਦਾ ਨਾ ਮਤਲਬ ਕਿ ਪੇੜ ਪੌਦੇ ਲਗਾਉਣ ਦਾ
ਹੂੰ ਹੁਣੇ ਭਿੰਡੀਆਂ ਦੇ ਬੀਜ ਪਾਏ ਨੇ ਥੋੜੇ ਕਰੇਲੇ ਦੇ ਪਾਏ ਨੇ
ਅੱਛਾ
ਜਗ੍ਹਾ ਹੈ ਸਾਡੇ ਕੋਲ ਥੋੜ੍ਹੀ ਜਿਹੀ ਮਤਲਬ ਕਿ ਅਸੀਂ ਹਾਂ ਨਿਕਲੇ ਵੀ ਦੇਖੋ ਕੋਪਲਾਂ ਨਿਕਲੀਆਂ ਨੇ ਮਤਲਬ ਕੋਪਲਾਂ ਫੁੱਟੀਆਂ ਨੇ ਥੋੜੀਆਂ ਨਵੀਆਂ ਆਪ ਉੱਥੇ ਬਲੂ ਕਲਰ ਦੇ ਬੜੇ ਪਿਆਾਰੇ ਫੁੱਲ ਬਲੂ ਤੇ ਵਾਈਟ
ਅੱਛਾ ਅੱਛਾ ਅੱਛਾ ਸਾਡੇ ਇੱਧਰ ਵੀ ਲੱਗੇ ਲੱਗੇ ਦੇ ਨੇ ਬਾਹਰ ਲੱਗੇ ਦੇ ਨੇ ਇਹ ਕੀ ਹੈ ਮਤਲਬ ਕਿ ਨਾ ਕੱਚੀ ਜਗ੍ਹਾ ਤੇ ਲੱਗਦੇ ਆ ਸਾਡੇ ਆ ਇੱਥੇ ਕ ਜਗ੍ਹਾ ਹੈ ਨੀ ਘਰ ਏਚ ਮਤਲਬ ਕਿ ਬਾਹਰ ਹੈਗੀ ਹੈ ਆਪਾਂ ਫੇਰ ਬਾਹਰ ਲਗਾ ਦਿੰਨੇ ਹਾਂ ਮਤਲਬ ਕਿ
ਹਾਂ ਛੋਟੇ ਛੋਟੇ ਡਿੱਬੀਆਂ ਚ ਲਗਾ ਦਿਆ ਕਰੋ ਫੁੱਲ ਤੇ ਉਗ ਜਾਂਦੇ ਨੇ ਨਹੀਂ ਕੋਈ ਸਮੇਂ ਬ ਥੋੜਾ ਜਿਨਾ ਮਿੱਟੀ ਲਵੋ ਕਿਸੇ ਭਾਂਡੇ ਚ ਉਹਦੇ ਚ
ਅੱਛਾ
ਤਿਨ ਸੋ ਹਰਿਆਲੀ ਤੇ
ਅੱਛਾ
ਵੇਲ ਲਗਾਓ ਜ਼ਿਆਦਾ ਵੇਲਾਂ ਜ਼ਿਆਦਾ ਫੈਲਦੀਆਂ ਸਾਡੇ ਤੇ ਹਾਂ ਸਾਡੇ ਤੇ ਗਲੋ ਏਡੀ ਫੈਲੀ ਦੀ ਦੋ ਵੀ ਲੱਗੀ ਦੀ
ਹਾਂਜੀ ਹਾਂਜੀ ਆਪਾਂ ਪਹਿਲੇ ਵਿੱਚੋਂ ਹਾਂਜੀ ਹਾਂਜੀ ਅੱਛਾ
ਬੁਖਾਰ ਚ ਬੁਖਾਰ ਚ ਬੜਾ ਕਾਰਗਰ ਸਾਬਿਤ ਬਹੁਤ ਅੱਛੀ ਲੱਗਦੀ ਬੁਖਾਰ ਵਿੱਚ ਨਾ ਬੁਖਾਰ ਨਾ ਉਤਰਦਾ ਹੋਏ ਬੁਖਾਰ ਹੋਏ ਪਲੇਟ ਪਲੇਟਾਂ ਘਟੀ ਦੀਆਂ ਹੋਣ ਇਹ ਉਬਾਲ ਕੇ ਡੰਡੀ ਉਬਾਲ ਕੇ ਦੇ ਦਿਉ
ਅੱਛਾ ਫੇਰ ਜਾ
ਸਾਡੇ ਘਰੋਂ ਤੇ ਹਾਂ ਬਿਲਕੁਲ ਸਾਡੇ ਘਰ ਤਾਂ ਲੈ ਜਾਂਦੇ ਨੇ ਕਈ ਲੋਕ ਮੈਂ ਤੇ ਦਾਤਣ ਵਾਂਗ ਡੰਡੀਆਂ ਕੱਟ ਕੇ ਰੱਖ ਦਿੰਦੀ ਹਾਂ ਜੜ੍ਹਾਂ ਤੇ ਛੋੜੀ ਅੱਗੇ ਸਾਰੀਆਂ ਕੱਟ ਕੇ ਸੁਕਾ ਕੇ ਰੱਖਦੇ ਦਿੰਨੇ ਆ ਜਿਹਨੂੰ ਲੋੜ ਹੁੰਦੀ ਹੈ ਲੈ ਜਾਂਦੇ ਨੇ
ਹਾਂਜੀ ਇਹ ਤਾਂ ਬਹੁਤ ਅੱਛੀ ਗੱਲ ਹੈਗੀ ਏ
ਹਾਂਜੀ ਜਾਂ ਦਾਤਨ ਵਗ ਦਾਤਨ ਕਰੋ ਸਵੇਰੇ ਤਾਂ ਕੋਈ ਬਿਮਾਰੀ ਨਹੀਂ ਲੱਗਦੀ ਕੋਈ ਬੁਖਾਰ ਨਹੀਂ ਹੋਏਗਾ
ਹਾਂ ਵੇਖਿਆ ਜਾਏ ਤਾਂ ਬਹੁਤ ਸੁੱਖ ਵੀ ਹੈਗੇ ਨੇ ਮਤਲਬ ਕਿ ਪੇੜ ਪੌਦੇ ਲਗਾਣੇ ਚ ਮਤਲਬ
ਪੇੜ ਪੌਦੇ ਲਗਾਉਣ ਦਾ ਤੇ ਫਾਇਦਾ ਹੀ ਹੈ ਕਦੇ ਨੁਕਸਾਨ ਨੀ ਹੁੰਦਾ ਬੈਨੀਫਿਟ ਹੀ ਇਹਨਾਂ ਦਾ
ਹਾਂਜੀ ਹਾਂਜੀ ਹਾਂਜੀ ਇਹ ਤਾਂ ਹੈ ਈ ਅਸੀਂ ਵੀ ਲਗਾਵਾਂਗੇ ਹੁਨ
ਹੋਰ
ਹਾਂ ਸਾਡੇ ਇੱਧਰ ਲੱਗੇ ਨੇ ਮਤਲਬ ਕਿ ਆਪ ਨਿੰਮ ਲੱਗੀ ਦੀ ਏ ਮਤਲਬ ਕਿ ਆਪਾਂ ਵਿੱਚੋਂ ਮਨੀ ਪਲਾਂਟ ਲਗਾਏ ਸੀ ਬਹੁਤ ਅੱਛੀ ਗਰੋਥ ਕੀਤੀ ਸੀ ਮਨੀ ਪਲਾਂਟ ਨੇ ਫੇਰ ਉਹ ਕਹਿੰਦੇ ਨੇ ਨਾ ਮਤਲਬ ਕਿ ਨਜ਼ਰ ਲੱਗ ਜਾਂਦੀ ਜਿਵੇਂ, ਮਨੀ ਪਲਾਂਟ ਨੂੰ ਤਾਂ ਬੋਤ ਜਲਦੀ ਨਜ਼ਰ ਲੱਗਦੀ ਐ। ਜਿਵੇਂ ਕਿ ਉਹ ਫੈਲਦਾ ਹੈਗਾ। ਬਟ ਹੁਣ ਤਾਂ ਉਹ ਸਾਰਾ ਖ਼ਰਾਬ ਹੀ ਹੋ ਗਿਆ, ਹੁਣ ਦੁਬਾਰਾ ਲਿਆਏ ਦੇ ਹਾਂ, ਹਜੇ ਉਹ ਦਿ ਗਰੋਥ ਈ ਨੀ ਹੋਈ। ਮਤਲਬ ਕਿ ਪਾਣੀ ਪੂਨੀ ਪਾਉਂਦੇ ਰਹਿੰਨੇ ਹਾਂ।
ਅੱਛਾ ਪਾਣੀ 'ਚ ਲਗਾਉਂਦੇ ਹੋ।
ਹਾਂਜੀ- ਹਾਂਜੀ ਨਹੀਂ ਹਜੇ ਤਾਂ ਪਾਣੀ ਚ ਹੀ ਰਖ- ਖੇਆ ਹੋਇਆ ਏ ਮਤਲਬ ਕਿ ਓਦੀ ਜੜਾ ਨਿਕਲਣ ਗਿਆ ਨ ਫੇਰ ਆਪਾਂ ਮਿੱਟੀ ਚ ਲਗਾ ਦਾਂਗੇ। ਉਹ ਕਹਿੰਦੇ ਨੇ ਡਾਇਰੈਕਟ ਮਤਲਬ ਕਿ ਲੈ ਕੇ ਆਉ ਨਾ ਤੇ ਐਵੇਂ ਮਿੱਟੀ ਚ ਨਹੀਂ ਲਗਾਈ ਦਾ। ਵਈ ਉਹਨੂੰ ਪਹਿਲੇ ਨਾ ਪਾਣੀ ਚ ਰੱਖ ਦੋ ਉਹਦੀ ਜੜ ਨੂੰ, ਮਤਲਬ ਕਿ ਉਹਨੂੰ ਪੂਰੀ- ਤੇ ਜਦੋਂ ਉਹ ਜੜਾ ਨਿਕਾਲ ਲੈਣਗੀਆਂ, ਹਾਂਜੀ ਤੇ ਫੇਰ ਉਹਨੂੰ ਮਿੱਟੀ ਚ ਮਤਲਬ ਕਿ- ਮਤਲਬ ਫਲਾਵਰ ਪੋਟ ਹੁੰਦਾ ਨਾ ਉਹਦੇ ਵਿੱਚ ਪਾਦੋ। ਫੇਰ ਉਹ ਮਤਲਬ ਕਿ ਗਰੋਥ ਕਰਨ ਲੱਗ ਜਾਂਦਾ ਐ।
ਅੱਛਾ ਫੇ- ਜਿਹੜੀ ਗਲੋ ਹੁੰ ਸੇਮ ਮੌਸਮ ਹੀ ਵਧੀ ਹੈ ਹਾਂ ਬਸ ਇਹਦੇ ਵਿੱਚ ਲਾਈਟ ਗ੍ਰੀਨ- ਕਲਰ ਨਹੀਂ ਹੁੰਦਾ ਇਹ ਦੇ ਸਾਰਾ ਗ੍ਰੀਨ ਹੀ ਕਲਰ ਆਦਾ ਐ।
ਅੱਛਾ- ਅੱਛਾ।
ਮਤਲਬ ਇੱਕ ਹੈ ਉਹਦੇ ਵਕਨ ਈ ਏ ਸੇਮ ਵੱਧਦੀ ਵੀ ਉਹਦੇ ਵਕਨ ਇੱਕਦਮ, ਵੱਧਦੀ ਐ। ਇਹਦੇ ਉੱਤੇ ਪੱਤੇ ਘੱਟ ਹੁੰਦੇ ਨੇ ਟਹਿਣੀਆਂ ਜ਼ਿਆਦਾ ਹੁੰਦੀਆਂ ਨੇ, ਲੋ। ਹਾਂਜੀ ਸੀ ਰੀ ਆ ਗਈ - ਬੜੇ ਪਿਆਕ ਆਦੇ ਨੇ ਬਿਲਕੁਲ ਇੱਕਦਮ ਵ ਐਂ ਗੁਲਾਬ ਵਕਨ, ਵਾਈਟ ਰੋਜ਼ ਲੱਗ- ਜਿਵੇਂ ਦੂਰੋਂ ਇਸ ਤਰਹਾਂ ਵਾਈਟ ਰੋਜ਼ ਹੋਣ, ਹਾ- ਹਾਂਜੀ- ਹਾਂਜੀ। ਵਾਈਡਰੋਜ਼ ਮਤਲਬ ਖੁਸ਼ਬੂ ਵੀ ਬੜੀ ਅੱਛੀ ਆਂਦੀ ਹੈ ਵਿਹੜ ਦੇ ਵਿੱਚ ਨਾ ਖੁਸ਼ਬੂ ਬੜੀ ਅੱਛੀ ਫੁੱਲਾਂ ਦੀ ਆਂਦੀ ਐ।
ਜਦੋਂ ਬਾਰਿਸ਼ ਆਉਂਦੀ ਹੈ ਤਾਂ ਵੀ ਖਸ਼ੂ ਆਉਂਦੀ ਹੋਣੀ ਹੈ।
ਹੂੰ ਹੁਣ ਵੀ ਅਸੀਂ ਮੰਜੀਆਂ ਡਾਹ ਕੇ ਕੋਲ ਸੁੱਤੇ ਦੇ ਆ, ਬੜੀ ਅ- ਅੱਛਾ ਲੱਗਦਾ ਵਾ ਕਿਸੀਂ ਪੇੜ ਪੌਦਿਆਂ ਕੋਲ ਉੱ ਠੰਡੀ ਠੰਡੀ ਹਵਾ ਆ ਰਹੀ ਹੈ।
ਅੱਛਾ ਤੁਸੀਂ ਬਾਅਰ ਈ ਸੋ ਮਤਲਬ ਕੀ ਵਿਹੜੇ ਚ ਹੀ ਸੌਂਦੇ ਹੋ।
ਹਾਂਜੀ ਵੈਸੇ ਤੇ ਏਸੀ ਵਗੈਰਾ ਸਭ ਹੈਗੇ, ਲੇਕਿਨ ਜੋ- ਵਿਹੜੇ ਚ ਹਵਾ ਆਉਂਦੀ ਹੈ ਨਾ ਉਹ ਏਸੀ ਚ-
ਹਾਂ ਜੋ ਤਾਜ਼ੀ ਹਵਾ ਹੈਗੀ ਹੈ, ਉਹ ਤਾਜ਼ੀ ਹਵਾ ਹੈਗੀ ਐਂ। ਏਸੀ ਵੀ ਖ਼ਰਾਬ ਹੀ ਕਰਦਾ ਦੇਖਿਆ ਜਾਏ ਤੇ ਖੂਨ ਈ ਸੁਕਾਉਂਦਾਨਾ ਏਨਾ ਏਸੀ ਚ ਵੀ ਨਹੀਂ ਬਹਿਣਾ ਚਾਹੀਦਾ।
ਇਸ ਸ਼ੱਕ ਹੱਤ ਸੋਨਜਤ ਨੇ ਹ ਹਾਂ ਅਸੀਂ ਤਾਜ਼ੀ ਆਵਾਜ਼ ਚ ਸੋ ਕੇ ਜ਼ਿਆਦਾ,
ਹੂੰ ਹਾਂਜੀ ਜਦੋਂ ਓ- ਵਿਹੜਾ ਇਨਾ ਵੱਡਾ ਐ ਆਪਣਾ। ਤਾਂ ਫੇਰ ਆਪਾਂ ਵਿਹੜੇ ਚ ਹੀ ਸੌਨੇ ਹਾਂ, ਸੋਈ ਦੇ ਤਾਜ਼ੀ ਹਵਾ ਆ ਰਹੀ ਐ। ਸਾਡਾ ਤਾਂ ਵਹੜਾ ਹੈਗਾ ਨੀ ਨਾ ਸਾਡੇ ਤੋਂ ਉੱਪਰ ਛੱਤ ਹੈਗੀ ਹੈ, ਪਰ ਕੀ ਹੈ ਮਤਲਬ ਕਿ ਤੂੰ। ਮਤਲਬ ਸੋ ਨੀ ਸਕਦੇ ਨੇ ਆਪਾਂ ਮਤਲਬ ਕਿ ਇੱਥੇ ਪਲਾਟ ਹੈਗੇ ਨੇ ਕੋਈ ਨਾ ਕੋਈ ਚੀਜ਼ ਨਿਕਲੀ ਈ ਜਾਂਦੀ ਹੈ, ਜਾਨਵਰ- ਜੂਨਵਰ। ਤੇ ਡਰ ਲੱਗਦਾ ਹੈ। ਇਸ ਲਈ ਆਪਾਂ ਨੀਚੇ ਸੋ ਨੇ ਆ ਹਾਂਜੀ- ਹਾਂਜੀ।
ਅੱ ਛਾ।
ਕਿਉਂਕਿ ਇੱਧਰ ਪਲਾਟ ਖਾਲੀ ਹੈਗੇ ਨੇ ਨਾ ਦੋ- ਤਿੰਨ। ਤੇ ਵਿੱਚੋਂ ਸਾਪ ਸੁਪ ਨਿਕਲ ਗਏ ਸੀ, ਡਰ ਲੱਗਦਾ ਏ। ਹਾਂ ਹਾਂਜੀ- ਹਾਂਜੀ। ਹਾਂਜੀ- ਹਾਂਜੀ ਤਾਂ ਆਪਾਂ ਓ ਪਰਨੇ ਸੋਣਾ ਪਸੰਦ ਕਰਦੇ, ਜਦੋਂ ਐਹ ਬਣ
ਬੱਚੇ ਵੀ ਹੁੰਦੇ ਨੇ, ਹਾਂ
ਹਾਂਜੀ- ਹਾਂਜੀ ਦਿੱਕਤ ਤਾਂ ਹੁੰਦੀ ਐ ਚਲੋ ਠੀਕ ਹੈ ਹੈਨਾ, ਮੈਨੂੰ ਪਿੱਛੋਂ ਕੋਲ ਆ ਰਹੀ ਹੈ ਮੈਂ ਕਰਨੀ ਆ ਤੁਹਾਨੂੰ ਹਾਂਜੀ
ਜੀ ਠੀਕ
ਹਾਂਜੀ- ਹਾਂਜੀ, ਹਾਂਜੀ ਸਸ੍ਰੀ ਅਕਾਲ ਜੀ
ਹਾਂਜੀ ਸਸ਼੍ਰੀ ਅਕਾਲ